ਹਾਂਜੀ, ਮੈਡਮ ਆ ਰਹੀ ਆਵਾਜ਼ ਤੁਹਾਨੂੰ ਅੱਛਾ ਠੀਕ। ਹਾਂ ਹਾਂ ਆ ਰਹੀ ਹੈ ਤੁਹਾਡੀ ਬੇਟਾ ਆਵਾਜ਼ ਨਾ ਪਤਾ ਨੀ ਤੁਹਾਡੇ ਫੋਨ ਚ ਹੀ ਫੋਨ। ਚ ਤੁਸੀਂ ਆਵਾਜ਼ ਘੱਟ ਤਾਂ ਨੀ ਕਰੀ ਆਪਣੀ।
ਨਹੀਂ ਨਹੀਂ ਮੈਂ ਆਵਾਜ਼ ਤਾਂ ਨਹੀਂ ਕੱਟ ਕੀਤੀ।
ਬਟ ਪਿੱਛੇ ਨਾ ਜਿਵੇਂ ਛਾਂ ਛਾਂ ਦੀ ਆਵਾਜ਼ ਆ ਰਹੀ ਹੈ।
ਪਤਾ ਨਹੀਂੀ ਫਿਰ ਕਿਉਂ ਆ ਰਹੀਏ ਤਾਂ ਫਿਰ ਕੋਈ ਸਪੀਕਰ ਸਪੂਕਰ ਚਚ ਕੋਈ ਡਿਫੋਲਟ।
ਮਤਲਬ ਨਾ ਤੁਹਾਡੀ ਮੈਡਮ ਆਵਾਜ਼ ਆਉਂਦੀ ਹੈਗੀ ਬਟ ਇੰਨਾ ਜ਼ਿਆਦਾ ਲਾਊਡਲੀ ਨਹੀਂ ਹੈ। ਜ਼ਿਆਦਾ ਉੱਚੀ ਨੀ ਹੈਗੀ, ਮਤਲਬ ਥੋੜ੍ਹੀ ਜਿਹੀ ਜਿਵੇਂ ਮਤਲਬ। ਬਹੁਤ ਹੀ ਘੱਟ ਆ ਰਹੀ ਬਟ ਆ ਰਹੀ ਹੈ ਸਮਝ ਲੱਗ ਜਾਂਦੀ ਏ।
ਠੀਕ ਹੈ, ਠੀਕ ਹੈ ਠੀਕ ਹੈ।
ਹੁਣ ਅਸੀ ਮੈਡਮ ਟੋਪਿਕ ਮੈਂ ਕਿਹੜਾ ਸੋਚਿਆ ਸੀ ਮੈਂ।
ਹਾਂ। ਮੈਂ ਉਹ ਮੈਂ ਸੋਚ ਰਹੀ ਸੀ ਕਿ ਆਪਾਂ ਪੰਜਾਬੀ ਤਿਉਹਾਰ ਅਤੇ ਸੰਸਕ੍ਰਿਤੀ ਬਾਰੇ ਗੱਲ
ਹਾਂਜੀ ਹਾਂਜੀ ਹਾਂਜੀ ਮੈਂ ਕੁਛ ਹੋਰ ਸੋਚਿਆ ਸੀ ਬਟ ਚਲੋ ਕੋਈ ਨਾ ਫਿਰ ਯਾਦ ਆਏਗਾ, ਮੈਂ ਭੁੱਲ ਗਈ ਇੱਕਦਮ
ਓਕੇ ਓਕੇ ਓਕੇ ਓਕੇ ਹਾਂਜੀ
ਉਹੀ ਹੈ ਜਿਵੇਂ ਹੁਣ ਤੁਸੀਂ ਹਾਂਜੀ ਬੋਲੋ
ਜਿੱਦਾਂ ਜਿਹੜੇ ਪੰਜਾਬੀ ਤਿਉਹਾਰ ਪਹਿਲਾਂ ਮਨਾਉਂਦੇ ਸੀ, ਜਿਹੜੀ ਮਤਲਬ ਪਹਿਲਾਂ ਐਕਸਾਈਟਮੈਂਟ ਹੁੰਦੀ ਸੀ ਸਾਰੇ ਇਕੱਠੇ ਰਲ ਮਿਲ ਕੇ ਮਤਲਬ ਉਸ ਚੀਜ਼ ਨੂੰ ਮਨਾਉਂਦੇ ਹੁੰਦੇ ਸੀ ਹੁਣ ਤਾਂ ਇਹ ਚੀਜ਼ਾਂ ਦਾ ਕੁਛ ਰਹਿ ਹੀ ਨਹੀਂ ਗਿਆ ਮਤਲਬ ਸ਼ਹਿਰਾਂ ਚ, ਜਿੱਦਾਂ ਤੁਸੀਂ ਹੁਣ ਤੀਜ ਵੇਖ ਲੋ
ਜੀ ਜੀ
ਹਾਂਜੀ
ਹੁਣ ਨੀ ਹੈਗਾ, ਹੁਣ ਜਿਵੇਂ ਤੀਜ਼ ਪੁਰਾਣੇ ਟਾਈਮ ਦੀ ਸੀਗੀ ਉਹ ਅਲੱਗ ਸੀਗੀ ਪੀਂਘਾ ਬਣਾ ਪੀਂਘਾ ਪਾਣੀਆਂ ਪੇੜਾਂ ਦੇ ਉੱਪਰ ਦਰਖਤਾਂ ਦੇ ਵਿੱਚ ਜਿਵੇਂ ਸੱਥ ਬੋਲਦੇ ਸੀ ਪਿੰਡਾਂ ਦੇ ਵਿੱਚ ਜਿੱਥੇ ਲੋਕ ਇਕੱਠੇ ਹੋ ਕੇ ਬੈਠਦੇ ਸੀਗੇ ਤੇ ਉੱਥੇ ਉਹ ਮਤਲਬ ਹਰ ਧਰਮ ਦੀ ਹਰ ਮਤਲਬ ਜੋ ਵੀ ਲੇਡੀਜ਼ ਸੀ ਬ ਮਤਲਬ ਕੁੜੀਆਂ ਸੀ, ਉਹ ਸਭ ਉਥੇ ਬੈਠ ਕੇ ਆਪਣਾ ਪੂਰਾ ਮਤਲਬ ਇਹ ਨੱਚਣਾ ਗਾਉਣਾ ਆਪਣਾ ਮਨੋਰੰਜਨ ਕਰਦੀਆਂ ਸੀ ਪੀਂਘਾਂ ਝੂਟਣੀਆਂ ਬੜਾ ਕੁੱਛ ਸੀਗਾ ਬਟ ਹੁਣ ਉਹ ਵੀ ਫੰਕਸ਼ਨ ਅੱਜ ਕੱਲ੍ਹ ਹੋਟਲਾਂ ਦੇ ਵਿੱਚ ਰਹਿ ਗਏ ਆ
ਹਾਂਜੀ ਹਾਂਜੀ ਬਸ ਉਹ ਸਿਰਫ ਟਰੈਂਡ ਨੂੰ ਫੋਲੋ ਕਰਨ ਲਈ ਉਹ ਦਿਖਾਵੇ ਲਈ ਯਾ ਫਿਰ
ਹੁਣ ਖਾਣਾ ਪੀਣਾ ਹੀ ਇਹਨੂੰ ਪਿਓਰ ਦਿੰਦਾ ਹੈਗਾ ਹੈ, ਇੱਕ ਮਤਲਬ ਇੱਕਲੇ ਇੱਕ ਇੱਕ ਹਜ਼ਾਰ ਰੁਪਇਆ ਪਰ ਪਰਸਨ ਹੈ ਜੀ ਜੋ ਸਾਡੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਹੁੰਦਾ ਹੈਗਾ, ਜਿਵੇਂ ਤੀਜ ਆਣੀ ਹੈਗੀ ਹੁਣ ਆਉਣ ਵਾਲੀ ਹੈਗੀ ਆ, ਤੇ ਹੋਟਲਾਂ ਦੇ ਵਿੱਚ ਚ ਪਹਿਲਾਂ ਹੀ ਕੁਕਿੰਗ ਹੋ ਜਾਂਦੀ ਹੈਗੀ ਆ, ਖਾਣਾ ਪੀਣਾ ਰਹਿਣਾ ਲੇਡੀਜ਼ ਨੇ ਸਾਰੇ ਤਰ ਕੇ ਜਾਣਾ ਚਾਹੁੰਦੀਆਂ, ਬੇਸ਼ੱਕ ਬਟ ਹੁਣ ਉਹ ਗੱਲ ਨੀ ਰਹੀ ਜੋ ਕਿ
ਪਹਿਲਾਂ ਤੁਸੀਂ ਮਰਨੀ ਸੀਗੀ ਹਾਂਜੀ ਹਾਂਜੀ ਹਾਂਜੀ ਉਹਨਾਂ ਨੇ ਤਾਂ ਪਹਿਲੇ ਕਿ ਮਤਲਬ ਮਿਠਾਈਆਂ ਬਣਾਉਣੀਆਂ ਉਹ ਵੀ ਘਰ ਬਣਾਉਣੀ ਆਂ, ਸਭ ਕੁਛ ਮਤਲਬ ਸੈਲੀਬ੍ਰੇਟ ਕਰਨਾ ਮਹਿੰਦੀ ਲਗਾਉਣੀ, ਹੁਣ ਤੱਕ ਕੁਛ ਵੀ ਨਹੀਂ ਰਹਿ ਗਿਆ
ਕੁਛ ਵੀ ਨੀ ਰਿਹਾ ਜੀ, ਹੁਣ ਮੈਡਮ ਲੋਕਾਂ ਦੇ ਵਿੱਚ ਇਕੁਆਲਿਟੀ ਨਹੀਂ ਰਹੀ ਏਕਤਾਂ ਨੀ ਹੈਗੀ
ਹਾਂਜੀ ਪਹਿਲਾਂ ਇਹ ਨਹੀਂ ਸੋਚਦੇ ਸੀਗੇ ਕਿ ਉਹ ਕੋਈ ਉੱਚੇ ਖਾਨਦਾਨ ਚੋ ਹੈ ਜਾਂ ਫਿਰ ਕੋਈ ਇੱਦਾਂ ਹੈਗਾ
ਹਾਂਜੀ ਹੁਣ ਲੋਕਾਂ ਦੇ ਵਿੱਚ ਏਕਤਾ ਨੀ ਹੈਗੀ ਇੱਕ ਆਪਣਾਪਨ ਨੀ ਹੈਗਾ ਹੁਣ ਉਹ ਸਭ ਚੀਜ਼ਾਂ ਵੀ ਦੂਰ ਹੋਣ ਕਰਕੇ ਕੇ ਜਿਹੜਾ ਵੀ ਇਹ ਕੀ
ਅੱਜ ਕੱਲ੍ਹ ਤਿਉਹਾਰ ਵੀ ਉਹੀ ਮਨਾ ਸਕਦਾ ਹੈ ਜਿਹਦੇ ਕੋਲ ਪੈਸਾ ਹੈ ਦੇਖੋ
ਸਹੀ ਗੱਲ ਹੈ ਜੀ ਬਟ ਮੈਨੂੰ ਲੱਗਦਾ ਜਿਵੇਂ ਅਸੀਂ ਦੀਵਾਲੀ ਦੁਸਹਿਰਾ ਲੈ ਲੈ ਲਓ ਪਟਾਕੇ ਚਲਾਉਂਦੇ ਆਂ ਉ ਪਟਾਕੇ ਇੱਕ ਤਾਂ ਪੋਲਿਊਸ਼ਨ ਪੋਲਿਊਸ਼ਨ ਹੁੰਦਾ ਹੈਗਾ ਉਹ ਸਾਡਾ ਇਨਵਾਇਰਮੈਂਟ ਖਰਾ ਹੁੰਦਾ, ਮੈਂ ਏ ਹੀ ਮੈਡਮ ਟੋਪਿਕ ਸੋਚਿਆ ਸੀ ਅਨਵਾਯਰਮੈਂਟ ਮੈਂਨੂੰ ਹੁਣ ਯਾਦ ਆਯਾ ਕੀ ਮਤਲਬ ਉਹ ਚਲੋ ਫਿਰ ਅਸੀਂ ਅਗਲੀ ਕਾਲ ਚ ਕਰ ਲਾਗੇ, ਅਗਰ ਮੈਨੂੰ ਲੱਗ ਗਈ ਤੇ ਅਸੀਂ ਹੁਣ ਜਿਵੇਂ ਪਟਾ ਟੇ ਚੱਲਦੇ ਆ, ਆਤਿਸ਼ਬਾਜ਼ੀ ਚੱਲਦੀ ਹੈਗੀ ਆ, ਉਹ ਜਦੋਂ ਵੀ ਕੋਈ ਦੀਵਾਲੀ ਦਾ ਤਿਉਹਾਰ ਹੁੰਦਾ ਏ ਮੈਡਮ, ਕੋਈ ਨਾ ਕੋਈ ਇਹੋ ਜਿਹੀਆਂ ਦੁਰਘਟਨਾਵਾਂ ਵੀ ਹੁੰਦੀਆਂ, ਹੁਣ ਮੈਨੂੰ ਸ਼ੁਰੂ ਹੋ ਚੁੱਕੀ ਆ ਮੇਰੀ, ਮਤਲਬ ਮੇਰੇ ਵਿਆਹ ਤੋਂ ਬਾਅਦ ਮੇਰੀ ਪਹਿਲੀ ਦੀਵਾਲੀ ਦੀ ਕਿ ਮੈਂ ਅਨਾਰ ਚਲਾ ਰਹੀ ਸੀ, ਉਹ ਅਨਾਰ ਮੇਰੇ ਹੱਥ ਦੇ ਵਿੱਚ ਫਟ ਗਿਆ ਸੀ।
ਓਕੇ।
ਦਾ ਐਕਸਪੀਰੀਐਂਸ ਐ।
ਓਕੇ, ਅੱਜ-ਕੱਲ੍ਹ ਕਿੰਨੀ ਫੈਕ ਟੀਆਂ, ਚ ਅੱਗ ਲੱਗ ਜਾਂਦੀ ਏ ਜਾਂ ਫਿਰ ਕੋਈ ਚਿੰਗਾਰੀ ਕਰਨ ਕਰਕੇ, ਕਿਸੇ ਕਿਦਾਂ, ਏ ਸੀ ਕੁਛ ਹੋ ਜਾਂਦਾ ਬਲਾਸਟ
ਸਹੀ ਗੱਲ ਆ ਵਿਸਫੋਟ ਹੁੰਦੇ ਹੈਗੇ, ਹੁਣ ਮੈਡਮ ਤੁਸੀਂ ਦੀਵਾਲੀ ਆ, ਇੱਥੇ ਸਾਡੇ ਸੋਲਾਂ ਸੈਕਟਰ, ਬੱਤੀ ਸੈਕਟ ਮਤਲਬ ਸਵੇਰੇ ਨਿਊਜ਼ ਪੇਪਰ 'ਚ ਆਂਦਾ, ਬੱਚਿਆਂ ਦੀ ਕਿਸੇ ਦੀ ਅੱਖ ਦੇ ਵਿੱਚ ਪਟਾਕਾ ਲੱਗਿਆ ਹੈਗਾ, ਕਦੀ ਕਿਸੇ ਦਾ ਹੱਥ ਜਲ ਗਿਆ ਕਦੀ ਕਿਸੇ ਦਾ ਕੁੱਛ ਹੋ ਗਿਆ, ਅਗਰ ਅਸੀਂ ਉਹੀ ਸਾਰਾ ਕੁਛ ਨਾ ਕਰਕੇ, ਇੱਕ ਤਾਂ ਪੈਸੇ ਵੀ ਸੇਫ ਹੁੰਦੇ, ਇੱਕ ਤੁਹਾਡਾ ਵਾਤਾਵਰਨ ਸਹੀ ਰਹਿੰਦਾ। ਜਿਨਾਂ ਤੁਹਾਡੀ ਵਾਤਾਵਰਨ ਸਹੀ ਰਹਿੰਦਾ ਤਾਂ ਉਹ ਤੁਹਾਡੀ ਸਿਹਤ ਤੇ ਵੀ ਅਸਰ ਹੁੰਦਾ ਹੈਗਾ। ਮਲਬ ਸਹੀ ਰਹਿੰਦਾ, ਹੁਣ ਤੁਸੀਂ ਪਟਾ ਕੇ ਚਲਾਉਣੇ ਉਸ ਚੋ' ਕਿੰਨਾ ਧੂੰਆਂ ਪਲਿਊਸ਼ਨ ਨਿਕਲਦਾ, ਉਹ ਸਾਰੇ ਮਤਲਬ ਵਾਤਾਵਰਨ ਨੂੰ ਦੂਸ਼ਿਤ
ਅੱਜ-ਕੱਲ੍ਹ ਵਿਆਵਾਂ 'ਤੇ ਵੀ ਆਮ ਹੋ ਗਿਆ, ਮਤਲਬ ਜਿੱਦਾਂ ਪਟਾਕੇ ਵਗੈਰਾ ਚਲਾਂਨੇ। ਜਾਂ ਕੁਛ ਵੀ ਆਤਿਸ਼ਬਾਜ਼ੀ ਕਰਨੀ, ਇੰਨੇ ਵੇਸਟ ਆਫ ਮਨੀ ਇੱਕ
ਜੀ, ਹਾਂਜੀ ਤੇ ਮੈਡਮ ਕਈ ਵਾਰ ਪਤ ਪਤਾ ਨੀ ਚੱਲਦਾ ਕੀ ਉਹ ਪਟਾਕਾ ਤੁਹਾਡੇ ਮਤਲਬ, ਤੁਹਾਡੀਆਂ ਖੁਸ਼ੀਆਂ 'ਚ ਪੀ ਭੰਗ ਕਰ ਦਿੰਦਾ ਹੈਗਾ ਇਹ ਵੀ ਗੱਲ ਆ, ਕਿਉਂਕਿ ਅਸੀਂ ਆਮ ਨਿਊਜ਼ ਪੇਪਰ ਪੜ੍ਹਦੇ
ਤੇ ਨਿਊਜ਼ ਆਈ ਸੀ ਹਲੇ ਪਿੱਛੇ, ਇੱਕ ਕਾਰ 'ਚ ਕੁੜੀ ਨੇ ਫੈਰ ਗਨ ਚਲਾਈ ਸੀ, ਉਹ ਉਹਦੇ 'ਤੇ ਈ ਅੱਗ ਲੱਗ ਗਈ ਸੀ ਉਹ
ਹਾਂਜੀ, ਉਹੀ ਆ ਜਿਹੜਾ ਗਨ ਸਿਸਟਮ ਆ ਨਾ ਪੰਜਾਬ ਦੇ ਵਿੱਚ, ਵਿਆਵਾ ਦੇ ਵਿੱਚ ਬਹੁਤ ਆ। ਜਿਵੇਂ ਅੱਜ-ਕੱਲ੍ਹ ਪੇਰੈਂਸ ਹੈਗੇ ਆਪਣੇ ਬੱਚਿਆਂ ਨੂੰ ਆਪਣਾ ਲਾਇਸੈਂਸ ਜਿਹੜਾ ਰਿਵਾਲਵਰ ਹੈਗਾ, ਉਹ ਦੇ ਰਹੇ ਨੇ। ਉਹ ਆਪਣਾ ਇੰਜੋਆਏ ਕਰ ਰਹੇ ਹੁੰਦੇ ਨੇ ਤੇ ਚਲੋ ਬੱਚਿਆਂ ਦੇ ਹੱਥ ਤੋ ਕਈ ਵਾਰੀ ਏਦਾਂ ਦਾ ਕੰਮ ਹੋ ਜਾਂਦਾ ਹੈਗਾ। ਜੋ ਕਿ ਸਹੀ ਨਹੀਂ, ਮੈਨੂੰ ਲੱਗਦਾ ਉਹ ਮਤਲਬ ਜਿਹੜਾ ਗੰਨ ਸਿਸਟ ਸਿਸਟਮ ਓਹ ਸਿਰਫ ਪੰਜਾਬ ਦੇ ਵਿੱਚ ਨੀ ਹਰਿਆਣਾ ਸਾਈਡ ਆਪਣੇ ਇੱਧਰ ਯੂਪੀ-ਯੂਪੀ, ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਆ।
ਹਾਂਜੀ-ਹਾਂਜੀ, ਅੱਜ-ਕੱਲ੍ਹ ਦੇ ਬੱਚਿਆਂ ਤੇ ਗੁੱਸਾ ਵੀ ਏਨਾ ਐ, ਨਾਲੇ ਸਬਰ ਵੀ ਕੋਈ ਨੀ ਹੈਗਾ ਕਿ ਕੁਛ ਵੀ ਕਦਮ ਚੱਕ ਲੈਂਦੇ ਨੇ ਅੱਜ-ਕੱਲ੍ਹ।
ਹਾਂਜੀ, ਅੱਜ-ਕੱਲ੍ਹ ਬੱਚੇ ਕੋਈ ਵੀ ਕੋਈ ਇੰਨੀ ਮਤਲਬ, ਅੱਜ ਦੀ ਜਿਹੜੀ ਜਨਰੇਸ਼ਨ ਉਹ ਕਿਸੇ ਤਰ੍ਹਾਂ ਦੀ ਟੈਨਸ਼ਨ ਨੂੰ ਫੇਸ ਨੀ ਕਰ ਸਕਦੀ। ਕੋਈ ਵੀ ਉਹਨਾਂ ਦੀ ਮਤਲਬ ਹੈ ਕੋਈ ਦਿੱਕਤ ਐ, ਕੁਛ ਵੀ ਐ ਤਾਂ ਓਹੋ ਉਹ ਮਤਲਬ ਆਪਣਾ ਜਿਹੜਾ ਹੈਗਾ, ਉ-ਉਹ ਸੋਲਵ ਕਰਨ ਦੀ ਬਜਾਏ ਆਪਣੇ ਮਾ ਮਾਪਿਆਂ ਨਾਲ ਗੱਲ ਕਰਨ ਦੀ ਬਜਾਏ, ਉਹ ਆਪਣੀ ਹੀ ਜ਼ਿੰਦਗੀ ਨੂੰ ਖ਼ਤਮ ਕਰਨਾ
ਹਾਂਜੀ, ਜ਼ਿਆਦਾ ਬੈਸਟ ਸਮਝਦੇ ਨੇ ਸੁਸਾਈਡ ਵਗੈਰਾ, ਕਿੰਨੇ ਕੇਸ ਹੁੰਦੇ ਨੇ ਅੱਜ-ਕੱਲ੍ਹ। ਪੜ੍ਹਾਈ ਕਰਕੇ ਕੋਈ, ਕੁਛ ਵੀ ਮਤਲਬ ਇਸ਼ੂ ਹੋ ਸਕਦਾ ਐ। ਅਤੇ ਉਹਨਾਂ ਨੂੰ ਐਂ ਲੱਗਦਾ ਕਿ ਸੁਸਾਈਡ ਕਰਨਾ ਜ਼ਿਆਦਾ ਸੋਖਾ ਹੈ, ਪਰ ਉਹ ਇਹ ਨਹੀਂ ਵੇਖਦੇ ਕਿ ਬਈ, ਤੁਹਾਡੇ ਘਰ ਦੇ ਤੁਹਾਡੇ ਲਈ ਹੈਗੇ ਨੇ ਜਾਂ ਕੁਛ ਵੀ ਹੈ ਉਹਨਾਂ ਨੂੰ ਪ੍ਰੋਬਲਮ ਹੋਏਗੀ ਬਾਅਦ 'ਚ, ਫਿਰ ਉਹਨਾਂ ਦਾ ਫਿਊਚਰ ਤਾਂ ਤੁਸੀਂ ਬਣਾਉਣਾ ਹੈ ਨਾ। ਉਹ ਤਾਂ ਤੁਹਾਡਾ ਫਿਊਚਰ ਬਣਾ ਚੁੱਕੇ ਨੇ।
ਸਹੀ ਗੱਲ ਹਾਂ, ਉਹੀ ਹੈ ਨਾ ਬਾਕੀ ਚਲ਼ ਚਲੋ ਇਹ ਜਿਹੜਾ ਹੈਗਾ ਇਹ ਸਾਰਾ ਰੱਬਦੇ ਹੱਥ ਹੈ, ਬਟ ਅਗਰ ਅਸੀਂ ਗ਼ਲਤ ਕਦਮ ਵੀ ਜਿਹੜਾ ਚੱਕਦੇ ਆ, ਉਹ ਗ਼ਲਤ ਗੱਲ ਆ। ਸਗੋਂ ਸਾਨੂੰ ਮੁਸੀਬਤਾਂ ਨੂੰ ਸਾਹਮਣਾ ਕਰਨਾ, ਮਤਲਬ ਹੋਣਾ ਚਾਹੀਦਾ। ਇੰਨਾ 'ਕ ਹੋਣਾ ਚਾਹੀਦਾ ਕਿ ਅਸੀਂ ਕਿਸੇ ਵੀ ਮੁਸੀਬਤ ਨੂੰ, ਮਤਲਬ ਉਹਦਾ ਉਹਨੂੰ ਆਪਣਾ ਸਾਹਮਣਾ ਕਰ ਸਕੇ ਨਾ ਕਿ, ਅਸੀਂ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਈਏ ਵੀ ਹਾਂ, ਹੁਣ ਅਸੀਂ ਇਸ ਚੀਜ਼ ਨੂੰ ਨਹੀਂ ਕਰ ਸਕਦੇ। ਹਨਾ,
ਹਾਂਜੀ ਹਾਂਜੀ, ਇਹ ਤਾਂ ਹੈਗਾ।
ਅੱਜ ਕੱਲ ਜਿਹੜੇ ਤਿਉਹਾਰ ਆ ਉਹ ਨਾਮ ਦੇ ਹੀ ਰਹਿਗੇ, ਅੱਜ ਕੱਲ੍ਹ ਤਿਉਹਾਰਾਂ ਦੇ ਵਿੱਚ ਲੜਾਈ ਝਗੜੇ ਆਮ ਹੈ।
ਹਾਂਜੀ-ਹਾਂਜੀ, ਕੁਛ ਵੀ ਹੁੰਦਾ ਲੜਾਈ ਝਗੜਾ ਪਹਿਲਾਂ ਹੁੰਦਾ ਹਾ। ਕਿਉਂਕਿ ਅੱਜ ਕੱਲ ਕਿਸੇ ਨੂੰ ਕੋਈ ਪਟਾਕਾ, ਪਟਾਕੇ ਤੋਂ ਕੋਈ ਮਤਲਬ ਰਹਿੰਦਾ, ਇਸ਼ੂ ਰਹਿੰਦਾ, ਕਿਸੇ ਨੂੰ ਐ ਹੁੰਦਾ ਕਿਸੇ ਸਾਡੇ ਇੱਧਰ ਸ਼ੋਰ ਨਾ ਪਾਓ, ਕਿਸੇ ਨੂੰ ਡੀ ਜੇ ਨਾਲ ਕੁਛ ਹੁੰਦਾ ਹੈ
ਤੁਸੀਂ ਮੈਡਮ ਡੀਜ਼ੇ ਹੀ ਲੈ ਲਓ ਅੱਜ, ਪਹਿਲ ਵਿਆਹਵਾਂ ਸ਼ਾਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਚਲੋ ਚੰਡੀਗੜ੍ਹ 'ਚ ਤਾਂ ਹੈ ਕਿ, ਦਸ ਵਜੇ ਤੱਕ ਦਾ ਟਾਈਮ ਉਸ ਤੋਂ ਬਾਅਦ ਤੁਸੀਂ ਚਲਾ ਨਹੀਂ ਸਕਦੇ, ਅਗਰ ਤੁਸੀਂ ਕਿਸੇ ਮਤਲਬ ਇੱਧਰ ਜ਼ੀਰਕਪੁਰ ਸਾਈਡ, ਪੰਜਾਬ ਦੇ ਕਿਸੇ ਵੀ ਉੱਥੇ ਜਿੱਥੇ ਤੁਸੀਂ ਮਤਲਬ ਪਿੰਡਾਂ ਦੀ ਵੀ ਗੱਲ ਕਰੀਏ, ਲੋਕ ਬਾਰਾਂ ਇੱਕ ਵਜੇ ਤੱਕ ਕਈ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ। ਕਈਆਂ ਨੂੰ ਉੱਚੀ ਅਵਾਜ ਤੋਂ ਬੜੀ ਉਹ ਹੁੰਦੀ ਹੈਗੀ ਪ੍ਰੋਬਲਮ ਹੈਗੀ ਆ। ਤੇ ਕਈ ਬੱਚੇ ਐ, ਪ ਕਈਆਂ ਦੇ ਬੱਚਿਆਂ ਦੀ ਪੜ੍ਹਾਈ ਹੁੰਦੀ ਹੈਗੀ, ਬੱਚੇ ਨੇ ਸਵੇਰੇ ਉੱਠ ਕੇ ਪੜ੍ਹਨਾ ਹੈਗਾ, ਪੇਪਰ ਹੈਗੇ ਆ। ਉਹ ਸਾਰੀਆਂ ਚੀਜ਼ਾਂ ਨੂੰ ਬੜਾ ਡਿਸਟਰਬ, ਜਿਹਦੇ ਨਾਲ ਕਿ ਨੋਇਸ ਪੋਲਿਊਸ਼ਨ ਹੁੰਦਾ ਹੈਗਾ। ਧੁਨੀ ਜਿਹੜਾ ਪ੍ਰਦੂਸ਼ਣ ਹੈਗਾ, ਇਹ ਵੀ ਬਹੁਤ ਮਾੜਾ ਐ।
ਹਾਂਜੀ, ਔਰ ਕਈਆਂ ਨੂੰ ਅਟੈਕ ਦੀ ਪ੍ਰੋਬਲਮ ਹੁੰਦੀ ਐ, ਜਿਹਨ੍ਹਾਂ ਦਾ ਦਿਲ ਮਤਲਬ ਸੈਂਸਟਿਵ ਹੁੰਦਾ, ਉਹਨਾਂ ਨੂੰ ਵੀ ਕਿੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਐ, ਜਿਹੜੇ ਓਲਡ ਏਜ ਦੇ ਪਰਸਨ ਹੁੰਦੇ ਨੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਐ, ਜ
ਹਾਂਜੀ, ਤੇ ਉਹੀ ਹੈ ਨਾ ਮਲਬ ਸਾਨੂੰ ਅਸੀਂ ਦੇ ਅਸੀਂ ਤਿਉਹਾਰ ਮਨਾਈਏ, ਬਟ ਅਸੀਂ ਨਾ ਸ਼ਾਂਤ ਤਰੀਕੇ ਨਾਲ ਮਨਾਈਏ। ਤਾਂ ਕਿ ਨਾ ਤਾਂ ਬਾ ਤਾਂ ਫਿਰ ਉਹਨੂੰ ਕੋਈ ਮਤਲਬ ਹਾਨੀ ਪਹੁੰਚੇ ਨਾ, ਸਾਡੇ ਆਂਢ ਗੁਆਂਢ ਦੇ ਵਿੱਚ ਨਾ ਸਾਡੀ ਗੋਤੀਆਂ
ਹਾਂਜੀ।
ਫਿਰ ਉਹਨਾਂ ਤਿਉਹਾਰਾਂ ਦਾ ਕੋਈ ਫਾਇਦਾ ਨਹੀਂ ਹੈਗਾ, ਵੀ ਤੁਹਾਨੂੰ ਹੋਸਪਿਟਲ ਤੱਕ ਲੈ ਕੇ ਜਾਏ, ਤੁਹਾਨੂੰ ਨਿਊਜ਼ ਪੇਪਰ ਦੇ ਵਿੱਚ ਤੁਸੀਂ ਆਓ।
ਹਾਂਜੀ, ਇਹ ਤਾਂ ਹੈ, ਬਸ ਅੱਜ ਕੱਲ੍ਹ ਇਹੀ ਹੈ ਤੇ ਜਿੱਦਾਂ ਪ ਪਹਿਲੇ ਜ਼ਮਾਨੇ 'ਚ ਦਸ ਦਿਨ ਪਹਿਲਾਂ ਤੋਂ ਹੀ ਸਟਾਰਟਿੰਗ ਹੋ ਜਾਂਦੀ ਸੀ। ਕਿ ਕੋਈ ਤਿਉਹਾਰ ਆ ਰਿਹਾ ਜਾਂ ਕੁਛ ਵੀ ਆ ਰਿਹਾ, ਸਾਰੇ ਰਲ ਮਿਲ ਕੇ ਇਕੱਠੇ ਮਨਾਉਣਾ। ਹੁਣ ਤੁਸੀਂ ਰੱਖੜੀ ਵੇਖ ਲੋ, ਹੁਣ ਕੂਰੀਅਰ ਵਾਲਾ ਪ੍ਰੋਸੈਸ ਹੋ ਗਿਆ ਸਾਰਾ ਸਾਰਾ, ਨਾ ਕੋਈ ਆਦਾ, ਨਾ ਕੋਈ ਜਾਂਦਾ।
ਸਹੀ ਗੱਲ ਐ, ਮੈਡਮ ਹੁਣ ਸ਼ਗਨ ਵੀ ਔਨਲਾਈਨ ਦੇਰੇ ਜੇ ਏ ਵੀ ਗੱਲ ਬੌਤ ਵੱਡੀ ਆ, ਕੋਈ ਵਿਆਹ ਸ਼ਾਦੀ ਕੁਛ ਵੀ ਆ।
ਹਾਂਜੀ, ਤੇ ਮਲਬ ਡਿਜੀਟਲ, ਓ ਜਾਂਦੇ ਨੇ ਇਨਵੀਟੇਸ਼ਨ ਡਿਜੀਟਲ ਜਾਂਦੇ ਨੇ।
ਤੇ ਵੀ ਮੈਡਮ ਡਿਜ਼ੀਟਲ ਹੀ ਹੋ ਚੁੱਕੇ ਨੇ।
ਹਾਂ
ਹੁਣ ਰਿਸ਼ਤਿਆਂ ਦੀ ਕੋਈ ਵੈਲਿਊ ਨੀ ਰੀ ਚਾਹੇ ਭੈਣ ਭਰਾ ਐ।
ਹਾਂਜੀ, ਸਕੇ ਭੈਣ ਭਰਾ ਹੀ ਇੱਕ ਦੂਜੇ ਦੇ ਨੀ ਹੁੰਦੇ।
ਹਾਂਜੀ ਹੁਨ ਦੇ ਹੁਨ ਦੇ ਟਾਈਮ ਵਿੱਚ ਹਰ ਕੋਈ ਬੰਦਾ ਕਏ ਆਪਣੀ ਪ੍ਰਾਈਵੇਸੀ ਚਾਉਂਦਾ। ਕਿ ਸਾਡੀ ਪ੍ਰਾਈਵੇਸੀ ਬਣੀ ਹੋਣੀ ਚਾਈਦੀ ਆ।
ਹੁਣ ਜਿੱਦਾਂ ਪੈਲੇ ਜ਼ਮਾਨੇ 'ਚ ਕੀ ਹੁੰਦਾ ਸੀਗਾ, ਸਾਡੇ ਮਲ ਜਿੱਦਾਂ ਚਾ ਚੇ ਤਾਏ ਹੁੰਦੇ ਸੀਗੇ, ਓ ਵੀ ਸਾਨੂੰ ਟੋਕ ਸਕਦੇ ਸੀਗੇ, ਪਰ ਅੱਜ ਦੇ ਕੱਲ੍ਹ ਦੇ ਬੱਚੇ ਓ ਕਰਦੇ ਐਕਸਕਿਊਜ਼ ਚੱਕਦੇ ਨੇ, ਮਤਲਬ ਏ ਇਸ਼ੂ ਬਣਾ ਲੈਂਦੇ ਨੇ ਕਿ ਓਨਾਂ ਨੇ ਕਿੱਦਾਂ ਬੋਲਤਾ ਸਾਨੂੰ ਆ ਕੇ।
ਸਈ ਗੱਲ ਐ, ਮੈਡ ਅੱਜ ਕੱਲ ਦੇ ਬੱਚਿਆਂ ਚ ਨਾ ਪੇਸ਼ੈਂਸ ਨਈ ਐ, ਬੱਚਾ ਕੋਈ ਵੀ ਚਾਹੇ ਮੈ ਆਪਣੀ ਮੈਂ ਆਪਣੀ ਖੁੱਦ ਦੀ ਗੱਲ ਕਰਦੀ ਆ, ਮਲਬ ਮੇਰੇ ਚ ਸਹਿਣ ਸ਼ਕਤੀ ਨੀ ਐ। ਕਿਸੇ ਨੇ ਕੋਈ ਗੱਲ ਕੈ ਤਾ ਕਿਉਂ ਕੇ, ਬਸ ਗੁੱਸਾ ਐ, ਅੱਜ ਗੁੱਸਾ ਬਹੁਤ ਐ ਜਨਰੇਸ਼ਨ ਵਿਚ, ਹਾਂਜੀ, ਮੈਡਮ ਕਿੰਨਾ ਟਾਈਮ ਹੋਗਿਆ ਗੱਲ ਕਰਦੇ, ਦੇਖਿਓ ਮੈਮ ਤੁਸੀਂ ਇਕ ਮਿਨਟ। ਅੱਛਾ ਜੀ, ਠੀਕ ਆ, ਮੈਂ ਕੇਆ ਦਸ ਮਿੰਟ ਹੋਣ ਵਾਲੀ ਐ, ਓਹੀ ਆ ਮਤਲਬ ਅਸੀਂ ਤਿਉਹਾਰ ਪਿਛਲੇ ਜ਼ਮਾਨਿਆਂ ਦੇ ਤਿਉਹਾਰ ਸੀ ਸ਼ਾਂਤੀ ਪੂਰਵਕ ਕੋਈ ਕਿਸੇ ਨੂੰ ਨੀ ਕੁਛ ਕਹਿੰਦਾ ਸੀ, ਹੁਣ ਤਿਉਹਾਰ ਬਸ ਨਾਮ ਪੈਸਾ
ਔਰ ਪੈਲੇ ਖੁਸ਼ੀ ਜੇੜੀ ਹੁੰਦੀ ਸੀ, ਓ ਅਲੱਗ ਹੀ ਹੁੰਦੀ ਸੀ। ਹੁਣ ਬਸ ਦਿਖਾਵਾ ਏ ਅੱਜ ਕੱਲ੍ਹ, ਕਿ ਹਾਂਜੀ ਆਪਾਂ ਨਾਲ ਹੈਗੇ ਆ, ਹਾਂਜੀ।
ਹਾਂਜ
ਤੇ ਅੱਜ ਅੱਲ ਆਪਾਂ ਨਾਲ ਹੈਗੇ ਆਂ ਆਈ ਦਾਂ ਆ ਓਦਾਂ ਆ, ਓ ਬੱਸ ਟੇਟਸ ਲਈ, ਓ ਬੱਸ ਏਕ ਔਨਲਾਈਨ ਪਲੈਟਫਾਰਮ ਲਈ ਐ।
ਔਨਲਾਈਨ ਤੁਸੀ ਸਟੇਟਸ ਹੀ ਸ਼ੋ ਕਰਦੇ, ਬਟ ਅਸਲੀਅਤ ਹੋਰ ਐ।
ਹਾਂਜੀ ਹਾਂਜੀ।
ਹੋ ਗਿਆ ਮੈਡਮ ਦਸ ਮਿੰਨ ਦੇਖਿਓ ਜਰਾ।
ਹਾਂਜੀ ਹੋ ਗੇ ਨੇ ਹੋ ਗੇ ਨੇ ਹਾਂਜੀ। ਹੈਲੋ ਹੋਗੇ ਨੇ ਦਸ ਮਿੰਟ ਓਕੇ ਓਕੇ ਓਕੇ
ਓਕੇ ਜੀ ਧੰਨਵਦ